ਉਹ ਸਤਿ ਸ੍ਰੀ ਅਕਾਲ, ਮੈਮ ਕਿਵੇਂ ਹੋ ਮੈਮ, ਤੁਸੀਂ
ਬਹੁਤ ਵਧੀਆ ਜੀ, ਤੁਸੀਂ ਦੱਸੋ?
ਅਸੀਂ ਵੀ ਵਧੀਆ ਜੀ, ਹੋਰ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰ ਕਿਵੇਂ ਨੇ ਜੀ?
ਸਾਰੇ ਮੈਂਬਰ ਬਹੁਤ ਵਧੀਆ ਜੀ, ਆਪਣੀ ਦੱਸੋ।
ਸਾਡੇ ਵੀ ਬਹੁਤ ਵਧੀਆ ਜੀ। ਹੋਰ ਤੁਸੀਂ ਕੀ ਕਰ ਰਹੇ? ਸੀਗੇ। ਹੁਣ ਜੀ
ਮੈਂ ਕੁਛ ਨੀ ਜੀ, ਬੱਸ ਕੱਪੜੇ ਵਾਸ਼ ਕਰ ਰਹੀ ਸੀ।
ਅੱਛਾ ਜੀ -ਅੱਛਾ
ਹਾਂਜੀ।
ਚਲੋ ਵਧੀਆ ਗੱਲ ਹੈ। ਤੁਸੀਂ ਡੇਲੀ ਕੱਪੜੇ ਧੋਣੇ ਹੋਗੇ, ਜਾਂ ਕਦੇ ਕਦਾਈ ਧੋਣੇ ਹੋਗੇ।
ਨਹੀਂ -ਨਹੀਂ ਡੇਲੀ ਨੀ, ਦੋ- ਤਿੰਨ, ਦਿਨਾਂ ਬਾਅਦ।
ਚਲੋ ਵਧੀਆ, ਗੱਲ ਹੈ। ਕਿਉਂਕਿ ਨਾਲੇ ਤਾਂ ਆਪਣਾ ਟਾਈਮ ਨੀ
ਹਾਂਜੀ, ਮੇਰਾ ਸਟੀਚਿੰਗ ਦਾ ਕੰਮ ਹੈ। ਮੈਮ
ਅੱਛਾ ਜੀ- ਅੱਛਾ ਵਧੀਆ ਗੱਲ ਹੈ। ਬਹੁਤ ਜੀ, ਹਾਂਜੀ- ਹਾਂਜੀ
ਹਾਂਜੀ।
ਤੁਸੀਂ ਹੁਣ ਸ਼ੁਰੂ ਕੀਤਾ। ਸਟੀਚਿੰਗ ਦਾ ਕੰਮ ਜੀ।
ਨਹੀਂ ਮੈਮ, ਹੋ ਗਏ ਇੱਕ ਸਾਲ ਹੋ ਗਏ।
ਅੱਛਾ ਜੀ -ਅੱਛਾ
ਹਾਂਜੀ।
ਅੱਛਾ, ਤੁਹਾਨੂੰ ਵਧੀਆ ਲੱਗਦਾ। ਸਟਿਚਿੰਗ ਦਾ ਕੰਮ ਕਰਨਾ ਜੀ।
ਮੈਨੂੰ ਬਹੁਤ ਵਧੀਆ ਲੱਗਦਾ ਜੀ।
ਅੱਛਾ ਜੀ।
ਮੈਂ ਮਤਲਬ ਸਟੀਚਿੰਗ ਕਰਨ ਵਾਸਤੇ ਟਾਈਮ ਕੱਢਦੀ ਹਾਂ। ਸਪੈਸ਼ਲ ਕੱਢਦੀ ਹਾਂ।
ਅੱਛਾ ਜੀ- ਅੱਛਾ। ਚਲੋ ਵਧੀਆ ਹੈ। ਜੀ ਤੇ ਫੇਰ ਤੁਸੀਂ ਪਿੰਡ ਦੇ ਵਿੱਚੋਂ ਹੀ, ਆਉਂਦੇ ਨੇ, ਤੁਹਾਨੂੰ ਕੱਪੜੇ ਸੀਮਣ
ਹਾਂਜੀ, ਹਾਂ। ਪਿੰਡ ਚ, ਹੀ ਆਉਂਦੇ ਨੇ। ਜੀ
ਅੱਛਾ ਜੀ, ਚਲੋ ਵਧੀਆ। ਤੇ ਫਿਰ ਤੁਸੀਂ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਇਨ ਵੀ ਬਣਾ ਲੈਂਦੇ ਹੋਗੇ।
ਹਾਂਜੀ, ਡਿਜ਼ਾਇਨ ਮੈਮ ਜੋ ਵੀ ਹੋ।
ਅੱਛਾ ਜੀ।
ਹਾਂਜੀ, ਕੋਈ ਲੈਸ ਵਗੈਰਾ ਡਿਜ਼ਾਇਨ ਹੋਵੇ। ਹਾਂਜੀ ਜਾਂ ਕੁਛ ਵੀ, ਮਤਲਬ ਕੋਈ ਹਾਂਜੀ। ਕੋਈ ਲਾਈਨਿੰਗ ਵਗੈਰਾ ਵਾਲੇ ਸੂਟ ਨੇ। ਹਾਂਜੀ- ਹਾਂਜੀ। ਸਭ ਕਰ ਲੈਣੀ ਆ।
ਅੱਛਾ ਜੀ। ਫੇਰ ਤੁਹਾਨੂੰ ਲਾਈਨਿੰਗ ਵਾਲੇ ਸੂਟ ਤੇ ਤਾਂ, ਬਹੁਤ ਜ਼ਿਆਦਾ ਟਾਈਮ ਲੱਗਦਾ ਹੋਣਾ ਸਿਆਉਣ ਤੇ।
ਬੱਸ ਮੈਮ ਲੱਗ ਜਾਂ ਦੋ ਦਿਨ ਤਾਂ ਲੱਗ ਹੀ ਜਾਂਦੇ ਨੇ।
ਅੱਛਾ ਜੀ -ਅੱਛਾ। ਕਿਉਂਕਿ ਉਹਦੇ ਨਾਲ ਪਹਿਲਾਂ ਉਹਨੂੰ ਲਾ ਲਓ। ਵੀ ਤੁਸੀਂ ਕੱਟਦੇ ਹੋਣੇ ਸੂਟ ਨੂੰ ਫੇਰ, ਲਾਈਨਿੰਗ ਅਟੈਚ ਕਰਦੇ ਓ
ਹਾਂਜੀ-ਹਾਂਜੀ ਫੇਰ ਸਟਿੱਚ ਕਰਨਾ ਪੈਂਦਾ ਫਿਰ ਪਹਿਲਾਂ ਉਹੀ ਗੱਲ ਏ ਜੀ ਪਹਿਲਾਂ ਕੱਚਾ ਕਰਨਾ ਪੈਂਦਾ ਸਾਰਾ। ਹਾਂਜੀ ਉਹ ਡਬਲ ਹੋ ਗਿਆ ਨਾ ਫੇਰ।
ਹਾਂਜੀ ਡਬਲ ਹੋ ਜਾਂਦਾ ਉਹ ਕੰਮ ਜੀ।
ਉਹ ਕੰਮ ਡਬਲ ਹੋ ਜਾਂਦਾ।
ਹਾਂਜੀ, ਤੇ ਫਿਰ ਉਸ ਤੋਂ ਬਾਅਦ ਲਾ ਲਓ ਵੀ ਸਾਨੂੰ ਸਟਿਚ ਕਰਨਾ ਪੈਂ ਦਾ ਹੈਗਾ।
ਹਾਂਜੀ।
ਇਹ ਤਾਂ ਹੈਗਾ ਗਾ ਈ। ਬੌਤ ਔਖਾ ਕੰਮ ਐਗਾ ਈ।
ਔਖਾ ਜੀ, ਤੁਸੀਂ ਕੀ ਕਰਦੇ ਹੁੰਨੇ ਓ?
ਅਸੀਂ ਕੁਛ ਨੀ ਮੈਮ ਅਸੀਂ ਵੇਲੇ ਹੁੰਨੇ ਆਾਂਗੇ ਜੀ।
ਅੱਛਾ।
ਹਾਂਜੀ, ਫਿਰ ਤੁਸੀਂ ਵੀ ਨਈ ਮੈਮ ਅਸੀਂ ਕੋਈ ਵਰਕ ਨਹੀਂ ਕਰਦੇ ਹੈਗੇ ਜੀ, ਪਹਿਲਾਂ ਮੈਂ ਵੀ ਥੋੜ੍ਹੀ ਬੋਤ ਸਟੀਚਿੰਗ ਕਰ ਲੈਂਦੀ ਸੀਗੀ।
ਅੱਛਾ ਜੀ।
ਹਾਂਜੀ, ਹੁਣ ਫਿਰ ਬੱਚੇ ਨਾਲ ਹੁੰਦੀ ਨੀ ਹੈਗੀ ਮੈਮ ਸਟੀਚਿੰਗ ਜੀ।
ਠੀਕ ਐ ਜੀ।
ਹਾਂਜੀ ਹਾਂ।
ਫਿਰ ਤੁਹਾਡੇ ਕੋਲੇ ਸਿਆਉਣ ਦੇ ਲਈ ਕੱਪੜੇ ਤਾਂ ਬਹੁਤ ਜ਼ਿਆਦਾ ਆਉਂਦੇ ਹੋਣੇ ਮੈਮ?
ਹਾਂਜੀ, ਕੱਪੜੇ ਬੋਤ, ਹਾਂਜੀ।
ਤੇ ਫਿਰ ਥੋਡੇ ਪਿਂਡ ਦੇ ਵਿੱਚ ਹੋਰ ਵੀ ਕਾਫੀ ਲੋਕ ਕੱਪੜੇ ਸਿਆਉਂਦੇ ਨੇਗੇ ਜਾਂ ਥੋੜੇ ਹੀ ਨੇ? ਗੇਈ।
ਨਈ ਕਾਫ਼ੀ ਨੇ ਮੈਮ, ਉਹ ਫੇਰ ਪਤਾ ਕੀ ਜਿੱਥੋਂ ਮਤਲਬ ਵਧੀਆ ਲੱਗਦਾ ਵੀ ਇਹ ਵਧੀਆ ਸਟਿੱਚ ਕਰਦੇ ਨੇ ਹਾਂਜੀ।
ਹਾਂਜੀ ਇਹ ਤਾਂ ਗੱਲ ਹੈ, ਹਾਂਜੀ ਹਾਂ, ਕਿਉਂਕਿ ਉਹਨਾਂ ਨੇ ਪੈ ਪੈਸੇ ਦੇਨੇ ਹੁੰਦੇ ਨੇ ਉਹਨਾਂ ਨੂੰ ਐਹ ਹੁੰਦਾ ਵੀ ਸਾਡੇ ਜਿਹੜੀ ਸੂਟ ਦੀ ਫਿਟਿੰਗ ਐ ਉਹ ਸਹੀ ਆ ਗਈ।
ਹਾਂ, ਸਹੀ ਆਵੇ ਜੀ।
ਹਾਂਜੀ ਹਾਂ, ਬਾਕੀ ਕਿਉਂਕਿ ਸਾਰੇ ਇਹ ਦੇਖਦੇ ਨੇ ਵੀ ਇਹਨਾਂ ਨੇ ਬਹੁਤ ਵਧੀਆ ਬਣਾਇਆ ਹੋਇਆ ਗਾ।
ਹਾਂਜੀ।
ਫੇਰ ਉਥੋਂ ਹੀ ਤਿਆਰ ਕਰਵਾਉਂਦੇ ਨੈਂਗੇ ਉਹ।
ਹਾਂਜੀ-ਹਾਂਜੀ ਇਹ ਤਾਂ ਹੈ।
ਕਿਉਂਕਿ ਕਈ ਤਾਂ ਹੁੰਦੇ ਨੇਗੇ ਵੀ ਜਿਹੜੇ ਜਲਦੀ-ਜਲਦੀ ਤਿਆਰ ਕਰਕੇ ਦੇ ਜਾਂਦੇ ਨੇ, ਉਹਨਾਂ ਨੇ
ਉਹ ਜਲਦੀ ਆਲਾ ਕੰਮ ਮੈਡਮ ਵਧੀਆ ਨੀ ਹੁੰਦਾ।
ਹਾਂਜੀ ਹਾਂ। ਕਿਉਕਿ ਨਾ ਹੀ ਉਹ ਤੇ ਕੋਈ ਸਫਾ਼ਈ ਹੁੰਦੀ ਐ। ਹਾਂਜੀ ਹਾਂ।
ਉਹਨੂੰ ਫਿਰ ਕੰਮ ਵੀ ਤਸੱਲੀ ਬਖਸ਼ ਚਾਹੀਦਾ।
ਹਾਂਜੀ ਹਾਂ ਇਹ ਗੱਲ ਤਾਂ ਹੈਗੀ ਐ ਜੀ।
ਜੇ ਆਪਾਂ ਅੱਜ ਤਸੱਲੀ ਬਖਸ਼ ਕੰਮ ਨੀ ਕਰਾਂਗੇ ਫਿਰ ਉਹ ਕਸਟਮਰ ਆਪਣੇ ਕੋਲੇ
ਨਈ ਆਉਂਦਾ, ਹਾਂਜੀ ਹਾਂ। ਉਹ ਕਹਿਣਗੇ ਵੀ ਇਨਾਂ ਨੇ ਤਾਂ ਵਧੀਆ ਨੀ ਕੀ ਤਾਂ ਮੇਰੇ ਸਹੀ ਨੀ ਹੈਗਾ, ਵੀ ਆਪਾਂ ਕੋਈ ਹੋਰ ਵੇਖ
ਹਾਂਜੀ।
ਐਵੇਂ ਤਾਂ ਲਾ ਲੋਓ ਵੀ ਤੁਸੀਂ ਬਹੁਤ ਜਾਣੇ ਓਹ ਕਰਦੇ ਨੇਗੇ।
ਹਾਂਜੀ ਐਵੇਂ ਤਾਂ ਫੇਰ ਤੁਹਾਨੂੰ ਪਤਾ ਈ ਐ ਵੀ ਬੈਠੇ ਈ ਨੇ ਐਂਵੇ ਤਾਂ। ਹਾਂਜੀ, ਆਪਣੇ ਫੈਮਲੀ ਮੈਂਬਰ ਠੀਕ ਨੇ ਜੀ।
ਹਾਂਜੀ ਹਾਂ, ਤੇ ਤੁਹਾਡੇ ਵੀ ਲਾ ਲਓ ਪਿੰਡ ਦੇ ਵਿੱਚ ਕੋਈ ਬਟੀਕ ਤਾ ਨੀ ਹੈਗਾ ਜੀ?
ਨਈ ਬਟੀਕ ਨੀ ਹੈਗਾ ਮੈਡਮ ਇੱਥੇ।
ਅੱਛਾ ਜੀ।
ਹਾਂਜੀ।
ਵੀ ਮਤਬਲ ਕਿ ਤੁਹਾਡਾ ਪਿੰਡ ਛੋਟਾ ਹੈਗਾ ਕੀ।
ਹਾਂਜੀ ਪਿੰਡ ਨਈ ਛੋਟਾ ਛੋਟ ਤਾ ਵੀ ਨੀ ਹੈਗਾ ਜੀ ਮਤਲਬ ਜ਼ਿਆਦਾ ਵੱਡਾ ਵੀ ਨੀ ਹੈਗਾ।
ਅੱਛਾ ਜੀ।
ਹਾਂਜੀ, ਬਟੀਕ ਤਾਂ ਮੈਡਮ ਨੇੜੇ ਪਾਤੜਾਂ ਸੈ਼ਹਰ ਲੱਗਦਾ ਆਪਾਂ ਨੂੰ, ਓਥੇ੍ ਈ ਬਹੁਤ ਨੇ ਜੀ
ਹਾਂਜੀ ਹਾਂ, ਫਿਰ ਏਹ ਤਾਂ ਗੱਲ ਹੈਗੀ ਐ, ਵੀ ਅੱਜ-ਕੱਲ ਅਗਲਾ ਕੈਹ ਦਿੰਦਾ ਵੀ ਆਪਾਂ ਸੈ਼ਹਰ ਦੇ ਵਿੱਚ ਚਲੇ ਜਾਂਣੇ ਆਂਗੇ ਓਥੇ ਆਪਣਾ ਕੰਮ ਹੈ, ਜੇਹੜਾ ਆਪਾਂ ਸ਼ੁਰੂ ਕਰ ਲੈਣੇ ਆਗੇ
ਹਾਂਜੀ।
ਕਿਉਂਕਿ ਸੈ਼ਹਰ ਦੇ ਵਿੱਚ ਵੀ ਐ ਜੇਹੜੀ ਕਮਾਈ ਬਹੁਤ ਜ਼ਿਆਦਾ ਹੁੰਦੀ ਹੈਗੀ।
ਹਾਂਜੀ।
ਕਿਉਂਕਿ ਬਟੀਕ ਵਾਲੇਆਂ ਦਾ ਜੇਹੜਾ ਕੰਮ ਐਗਾ ਓੱਨਾਂ ਦਾ ਪ੍ਰਾਈਸ ਵੀ ਬਹੁਤ ਜੇਆਦਾ ਹੁੰਦਾ ਹੈਗਾ
ਹਾਂਜੀ ਉੱਨਾਂ ਦਾ ਪ੍ਰਾਈਜ਼ ਬਹੁਤ ਜੇਆਦਾ ਹੈ।
ਹਾਂਜੀ ਹਾਂ।
ਹਾਂਜੀ, ਪਿੰਡ ਦੇ ਵਿੱਚ ਇੱਨਾ ਪ੍ਰਾਈਜ਼ ਹੈ ਨੀ।
ਹਾਂਜੀ ਹਾਂ, ਪਿੰਡ ਦੇ ਵਿੱਚ ਤਾਂ ਬਹੁਤ ਘੱਟ ਦਿੰਦੇ ਨੇ ਗੇ ਜੀ।
ਹਾਂਜੀ।
ਫੇਰ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਹੀ ਸੂਟ ਸਟਿਚ ਕਰਦੇ ਓਂਗੇ, ਜਾਂ ਦੋ ਤੋਂ ਤਿੰਨ ਵੀ। ਕਰ ਦਿੰਨੇ ਓਂਗੇ।
ਨਹੀਂ ਮੈਡਮ, ਘਰ ਦਾ ਕੰਮ ਸਾਰਾ ਕਰਕੇ ਨਾ ਇੱਕ ਸੂਟ ਹੀ ਸਟਿਚ
ਅੱਛਾ ਜੀ।
ਹਾਂਜੀ, ਫੇਰ ਬੱਚੇਆਂ ਨੂੰ ਦੇਖਣੈ ਮੈਡਮ, ਇਹਨਾਂ ਦਾ ਖਾਣਾ ਬਣਾਣਾ, ਘਰ ਦਾ ਕੰਮ ਕਰਨਾ
ਹਾਂਜੀ, ਏਹ ਗੱਲ ਤਾਂ ਹੈਗੀ ਐ ਮੈਮ
ਕੀ ਸ਼ੋਪ ਐ ਇੱਕ ਆਪਣੀ।
ਅੱਛਾ ਜੀ।
ਹਾਂਜੀ।
ਓਹ ਕਾਹਦੀ ਸ਼ੋਪ ਹੈਗੀ ਤੁਹਾਡੀ।
ਹਾਂਜੀ ਬੂਟ ਹਾਊਸ ਹੈ ਜੀ।
ਅੱਛਾ ਜੀ ਅੱਛਾ।
ਹਾਂਜੀ-ਹਾਂਜੀ।
ਅੱਛਾ ਵਧੀਆ ਗੱਲ ਐ ਮੈਮ ਏ ਤਾਂ ਏ। ਫੇਰ ਓੱਥੇ ਕਸਟਮਰ ਡੇਲੀ ਆ ਜਾਂਦੇ ਨੇ ਜੀ, ਤੁਹਾਡੇ ਕੋਲ ਜੀ
ਹਾਂ ਆ ਜਾਂਦੇ ਨੇ ਮੈਮ
ਅੱਛਾ ਜੀ।
ਹਾਂਜੀ- ਹਾਂਜੀ।
ਫੇਰ ਤੁਸੀਂ ਨਿਊ ਤੋਂ ਨਿਊ ਕਲੈਕਸ਼ਨ ਹੈ ਜੇੜੀ ਉਹੋ ਲਿਆ ਕੇ ਰੱਖ ਦਿਓਗੇ ਜੀ।
ਨਈ ਮੈਮ ਲੈ ਵੀ ਆਨੇ ਆਂ, ਬਾਕੀ ਜਦੋਂ ਮੈਨੂੰ ਏਹ ਹੋ ਜਾਂਦਾ ਵੀ ਸਟੀਚਿੰਗ ਦਾ ਕੰਮ ਥੋੜਾ ਵਧੀਆ ਚੱਲ ਰਿਹਾ
ਹਾਂ।
ਫੇਰ ਮੈਂ ਕਿਸੇ ਹਾਂਜੀ, ਫੇਰ ਮੈਂ ਮਤਲਬ ਏ ਸੋਚ ਲੈਂਨੀ ਆਂ, ਵੀ ਚਲੋ ਜੋ ਪਿਆ ਇਨੇ ਏ ਸੇਲ ਕਰ ਦਿੰਨੇ ਆਂ।
ਹਾਂਜੀ ਹਾਂ ਵਧੀਆ ਗੱਲ ਏ ਜੀ। ਕਿਉਂਕਿ ਫੇਰ ਨਈ ਜੇੜਾ ਉ ਮਾਲ ਪਿਆ ਹੁੰਦੈ ਉ ਖ਼ਰਾਬ ਹੋ ਜਾਂ
ਖ਼ਰਾਬ ਹੋ ਜਾਂ, ਕਿਉਂ ਆਏ ਮੈੜਮ ਏ ਤਾਂ ਡੇਲੀ ਚੱਲਦਾ ਫੈਸ਼ਨ ਨਵਾਂ ਤੋਂ ਨਵਾਂ।
ਹਾਂਜੀ ਹਾਂ।
ਕਸਟਮਰ ਦੀ ਡਿਮਾਂਡ ਹਰ ਟੈਮ ਪੂਰੀ ਵੀ ਨੀ ਹੁੰਦੀ।
ਹਾਂਜੀ ਹਾਂ, ਏ ਤਾਂ ਤੁਆਡੀ ਗੱਲ ਹੈ। ਕੀ ਹੈਗੀ।
ਹਾਂਜੀ।
ਅੱਛਾ ਤੁਸੀਂ ਚੱਪਲ ਸੈਂਡਲ, ਸਲੀਪਰ ਤੇ ਬੂਟ ਰੱਖ ਦਿਓਂਗੇ
ਜੀ ਹਾਂਜੀ।
ਅੱਛਾ ਜੀ‌। ਛੋਟੇ ਬੱਚਿਆਂ ਦੇ ਲਈ ਵੀ ਰੱਖ ਦਿਓਂਗੇ ਤੁਸੀਂ?
ਹਾਂਜੀ- ਹਾਂਜੀ-ਹਾਂਜੀ। ਬੱਚਿਆਂ ਦੇ, ਲੇਡੀਜ਼ ਦੇ, ਜੈਂਟਸ ਦੇ ਹਾਂਜੀ।
ਚਲੋ ਵਧੀਆ ਗੱਲ ਹੈਗੀ ਏ ਤਾਂ। ਕਿਉਂਕਿ ਚਲੋ ਐਵੇਂ ਵੀ ਨਾਲ ਦੇ ਨਾਲ ਬਿਜਨਸ ਚੱਲੀ ਜਾ ਰਿਆ
ਹਾਂਜੀ-ਹਾਂਜੀ ਚੱਲੀ ਜਾ ਰਿਆ, ਇੱਕ ਡੀਪੂ ਏ ਮੈਮ ਅਪਨੇ ਕੋਲ। ਹਾਂਜੀ ਸਰਕਾਰੀ ਡੀਪੂ ਏ।
ਚਲੋ ਵਧੀਆ ਗੱਲ ਐ ਜੀ ਫੇਰ ਤਾਂ ਬਹੁਤ।
ਚਲੋ ਐਵੇਂ ਐ ਵੀ ਥੋੜਾ ਬਹੁਤਾ ਆਪਣਾ ਜੇੜਾ ਘਰ ਬੈ ਉ ਚੱਲੀ ਜਾਂਦਾ ਹੈਗਾ ਏਨਾਂ ਨਾਲ। ਫੇਰ ਤੁਹਾਡੇ ਪਿੰਡ ਦੇ ਵਿੱਚ ਬੀ ਹੋਰ ਵੀ ਸ਼ੋਪਸ ਹੈਗੀਆਂ ਨੇ ਹੈਗੀਆਂ।
ਹਾਂਜੀ ਸ਼ੋਪਸ ਬੋਤ ਨੇ।
ਅੱਛਾ ਜੀ।
ਹਾਂਜੀ।
ਚਲੋ ਵਧੀਆ ਹੈਗਾ ਏ।
ਹੂੰ।
ਕਿਉਂਕਿ ਆਪਣੇ ਲਈ ਕਮਾਉਣਾ ਸਭ ਤੋਂ ਵਧੀਆ ਹੈਗਾ।
ਹਾਂਜੀ-ਹਾਂਜੀ।
ਜਿਦੇ ਨਾਲ ਲਾ ਲੋ ਵੀ ਆਪਾਂ ਆਪਣੇ ਖਰਚ ਈ ਨੇਗੇ। ਮਨਟੇਨ ਕਰ ਸਕਦੇ ਆਂਗੇ।
ਹੈਲੋ। ਹਾਂਜੀ?
ਆਵਾਜ਼ ਘੱਟ ਗੀ ਸੀਗੀ ਜੀ।
ਜੀ ਆਵਾਜ਼ ਕੱਟ ਕੇ ਸੀਗੀ।
ਹਾਂਜੀ ਥੋੜਾ ਉ ਕਈ ਵਾਰ ਨੈਟਵਰਕ ਦਾ ਇਸ਼ੂ ਏ ਜੇੜਾ ਉ ਹੋ ਜਾਂਦਾ ਹੈਗਾ।
ਹਾਂਜੀ ਹੋ ਜਾਂਦੈ ਜੀ।
ਹੋਰ ਵਧੀਆ ਮੈਮ ਸਭ ਸਾਰੇ। ਬੱਚੇ ਖੇਡਰੇ ਨੇਗੇ ਹੈਲੋ ਹੈਲੋ ਹੈਲੋ
ਹੈਲੋ
ਹਾਂਜੀ ਆਵਾਜ਼ ਨੀ ਆ ਰਹੀ ਸੀ ਜੀ।
ਹਾਂਜੀ ਆਵਾਜ਼ ਆ ਨੀ ਰਹੀ ਜੀ ਤੁਹਾਡੀ ਮੇਰੇ ਕੋਲ।
ਹਾਂਜੀ ਹਾਂ ਪਤਾ ਨੀ ਤੁਹਾਡੇ ਪਤਾ ਨੀ ਨੈਟਵਰਕ ਇਸ਼ੂ ਆ ਜਾਂ ਮੇਰੇ ਕਣੀ ਹੋ ਜਾਂਦਾ ਕਈ ਵਾਰ।
ਸ਼ਾਇਦ। ਪਤਾ ਨੀ ਜੀ ਤੁਹਾਡੇ ਕੰਨੀ ਲੱਗ ਰਿਆ ਮੈਨੂੰ ਤਾਂ।
ਅੱਛਾ ਜੀ।
ਹਾਂਜੀ ਹਾਂਜੀ।
ਜੀ ਹਾਂ ਕਈ ਵਾਰ ਹੁਣਾ ਮੌਸਮ ਜਿਆ ਖ਼ਰਾਬ ਹੋਣ ਕਰਕੇ ਕੇ ਉਸ ਦਿਨ ਦਾ ਥੋੜਾ ਨੈਟਵਰਕ, ਹਾਂਜੀ। ਸਲੋਅ ਹੋ ਰਿਹਾ ਹੈਗਾ ਏ। ਇਹ ਤਾਂ ਹੈ ਮੈਮ, ਹੋਰ ਵਧੀਆ ਮੈਮ ਬਸ। ਰੋਟੀ ਬਣਾਉਣ ਲੱਗ ਰਿਹਾ ਗੇ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਲਈ।
ਬੇਟਾ ਠੀਕ ਹੈ ਤੁਹਾਡਾ?
ਹਾਂਜੀ ਹਾਂ ਬੇਟਾ ਠੀਕ ਹੈਗਾ ਜੀ।
ਸੋ ਰਿਆ ਕੀ ਕਰ ਰਿਹਾ ਸੀ।
ਹਾਂਜੀ?
ਬੇਟਾ ਮੈਂ ਕਿਆ ਕੀ ਕਰ ਰਿਹਾ ਤੁਹਾਡਾ?
ਕੁਛ ਨੀ ਮੈਮ ਉਹ ਖੇਡ ਰਿਹਾ ਹੈਗਾ ਜੀ, ਬਾਹਰ ਆਪਦੀ ਦਾਦੀ ਜੀ ਨਾਲ।
ਅੱਛਾ ਜੀ ਅੱਛਾ।
ਹਾਂਜੀ।
ਅੱਛਾ।
ਤੇ ਹੁਣ ਮੈਮ ਤੁਸੀਂ ਮੈਨੂੰ ਕੋਲ ਲਗਾ ਲਿਓ, ਮੇਰਾ ਨੰਬਰ ਫਿਲ ਕਰਕੇ।
ਜੀ।
ਹਾਂਜੀ ਤੇ ਮੈਂ ਹੁਣ ਤੁਹਾਡੀ ਕੋਲ ਆ ਜਿਹੜੀ ਉਹ ਰਿਸੀਵ ਕਰ ਲੂਗੀ।
ਠੀਕ ਹੈ ਜੀ, ਠੀਕ ਹੈ।
ਠੀਕ ਹੈ ਮੈਮ, ਠੀਕ ਹੈ ਜੀ, ਠੀਕ ਹੈ ਜੀ। ਓਕੇ।
ਓਕੇ ਜੀ।
ਠੀਕ ਹੈ ਧੰਨਵਾਦ ਮੈਮ।